ਹਾਂਜੀ ਹੈਲੋ
ਹੈਲੋ
ਹਾਂਜੀ
ਸਤਿ ਸ਼੍ਰੀ ਅਕਾਲ ਦੀਦੀ
ਸਤਿ ਸ੍ਰੀ ਅਕਾਲ ਜੀ
ਕਿਵੇਂ ਹੋ?
ਵਧੀਆ ਤੁਸੀਂ ਸੁਣਾਓ।
ਬਸ ਵਧੀਆ ਕੀ ਕਰ ਰਹੇ ਸੀ।
ਕੁਛ ਨੀ ਬਸ ਵੇਲੇ ਤੁਸੀਂ ਦੱਸੋ ਤੁਸੀਂ ਕੀ ਕਰਦੇ ਹੋ?
ਕੁਛ ਨੀ ਬਸ ਵੇਲੇ ਹੁਣ ਉਸ 'ਚ ਆਈ ਸੀ।
ਅੱਛਾ
ਹਾਂਜੀ
ਕੀ ਚੱਲਦਾ ਹਾਂਜੀ- ਹਾਂਜੀ ਸਭ ਵਧੀਆ ਤੁਸੀਂ ਦੱਸੋ?
ਬਸ ਵਧੀਆ ਬੈਠੇ ਨੇ ਸਾਰੇ ਹ ਤੁਹੀ ਕਰ ਰਹੇ ਹੋ ਅੱਜ ਕੱਲ
ਮੈਂ ਬਸ ਮੈਂ ਸਟੱਡੀ ਕਰ ਰਹੀ ਹਾਂ ਤੁਸੀਂ
ਮੈਂ ਡੀ ਸੀ ਕਰ ਰਹੀ ਹਾਂ ਫਿਲਹਾਲ ਤਾਂ
ਅੱਛਾ ਕਿੰਨੇ ਮੰਥ ਹੋ ਗਏ।
ਮੇਰੇ ਮੈਨੂੰ ਲੱਗਦਾ ਸਾਲ ਦਾ ਏ। ਛੇ ਮਹੀਨੇ ਮੇਰੇ ਹੋ ਜਾਣਗੇ ਹੁਣ ਵੀ ਮਹੀਨੇ ਜਦੋਂ ਐਂਡ ਹੋ ਗਏ ਹਨ। ਤੇ ਬਾਕੀ ਛੇ ਕੁ ਮਹੀਨੇ ਰਹਿ ਜਾਣਗੇ ਬਸ
ਤਾਂ ਮਿਡ ਟਰਮ'ਚ ਆ ਗਈ ਹੋਏਗੀ ਇਨਾ ਪਤਾ ਹੋਊਗਾ ਨਾ ਤੁਹਾਨੂੰ
ਹਾਂਜੀ -ਹਾਂਜੀ ਫਿਰ ਮੈਨੇ ਹੁਣ ਯੂਨੀਵਰਸਿਟੀ ਦੇ ਫੋਮ ਭਰੇ ਹੋਏ ਨੇ ਹਨਾ। ਫਿਰ ਅੱਗੇ ਜੁਲਾਈ 'ਚ ਉਹਦੀ ਕਾਂਸਲਿੰਗਸ ਹੋਣਗੀਆਂ। ਤਾਂ ਫਿਰ ਉੱਥੇ ਕਾਂਸਲਿੰਗ 'ਚ ਜਾਣਾ ਫਿਰ ਉੱਥੇ ਐਡਮਿਸ਼ਨ ਜ ਮੈਂ ਰੈਗੂਲਰ ਕਲਾਸ ਲਗਾਨ ਲੱਗ ਜਾਣਗੀਆਂ।
ਓਕੇ- ਓਕੇ ਪਤਾ ਪਿਆ ਵਟ ਹੁਣ ਤ ਜੂਨ ਜੁਲਾਈ 'ਚ ਹੋਊਗਾ।
ਹਾਂਜੀ ਹੇ ਤੱਕ ਕਾਂਸਲਿੰਗਸ ਹੋਣੀਆਂ ਕਲਾਸਾਂ ਤਾਂ ਮੁਜੇ ਅਗਸਤ ਲੱਗਣੀਆਂ ਕਿਤੇ ਜਾ ਕੇ
ਓਕੇ - ਓਕੇ ਵੈਰੀਏਸ਼ਨ ਕਰਵਾ ਦੋ ਤੁਸੀਂ
ਹਾਂਜੀ
ਅੱਛਾ- ਅੱਛਾ
ਹੂ ਹੋਰ ਘੁੰਮਣ ਨਹੀਂ ਗਏ ਕਿਤੇ ਤੁਸੀਂ
ਬਸ ਚੱਲ ਰਿਹਾ ਆਂ।
ਅੱਛਾ ਕੀ ਕਰ ਰਹੇ ਤੁਸੀਂ
ਅੱਛਾ ਮੁਕਤੇ ਵੀ ਏ ਤੁਹਾਡੇ ਉਪਰ
ਨਹੀਂ ਹਜੇ ਦੂਰ ਰਹਿੰਦੇ ਆ, ਮੈਂ ਵੀ ਥੋੜੇ ਲੇਟ ਹੁੰਦੀ ਆ, ਜਿਵੇਂ ਐਮ ਏ ਬੀਏ ਦਾ ਪਹਿਲਾਂ ਪੇਪਰ ਹੋਰ ਉਹਨਾਂ ਨੂੰ ਛੁੱਟੀਆਂ ਹੋਈਆਂ ਹੋਈਆਂ ਨੇ, ਬਸ ਬੀ ਦੀ ਐਡਮਿਸ਼ਨ ਵੀ ਲੇਟ ਹੁੰਦੀ ਆ ਤੇ, ਪੇਪਰ ਵੀ ਲੇਟ ਹੁੰਦੇ ਆ
ਹਾਂ ਬੀ ੲਡ ਦੇ ਤੇ ਕਦੋਂ ਦੇ ਹੋ ਗਏ। ਹੁਣ ਤੇ ਛੁੱਟੀਆਂ ਮਨਾ ਰਹੇ ਨੇ ਬੱਚੇ ਦੋ ਮਹੀਨੇ ਦੀਆਂ।
ਹੂੰ ਹੂੰ।
ਹੁੰਦਾ ਇਹ ਥੋੜਾ ਲੇਟ ਹੁੰਦਾ ਹੈ ਏ ਵਾਲਾ ਵਾਹਿਗੁਰੂ ਪ੍ਰੋਸੈਸ, ਹੁਣ ਐਮ ਬੀ ਲਿਸਟ ਥੋੜੀ ਲੇਟ ਹੋ ਕੇ ਹੋਊ। ਕਿ ਐਡਮਿਸ਼ਨ ਨਾ
ਹੂੰ ਅੱਛਾ ਇਹ ਹੁੰਦਾ, ਕਿਦੇ ਲਈ ਹੈ ਲਾਇਬ੍ਰੇਰੀ ਲਈ।
ਹਾਂ ਲਾਇਬ੍ਰੇਰੀ ਲਈ ਆ।
ਤੇ ਤੁਸੀਂ ਇਹ ਤੋਂ ਬਾਅਦ ਵੀ ਪੋਸਟ ਬਣੋਗੇ।
ਐਮ ਬੀ ਏ ਕਰਨੀ ਆ, ਉਹ ਤੋਂ ਬਾਅਦ ਕੋਈ ਪੋਸਟ ਦੇਖਦੇ ਆਂ।
ਅੱਛਾ। ਮਤਲਬ ਫਿਰ ਜਿਵੇਂ ਤੇਨੂੰ ਨੌਕਰੀ ਮਿਲ ਜਾੳਗੀ ਕਿਸੇ ਵੀ ਲਾਇਬ੍ਰੇਰੀ ਚ।
ਹਾਂ ਲਾਇਬ੍ਰੇਰੀ, ਸਕੂਲ ਚ ਵੀ ਮਿਲ ਜਾਂਦੀ ਆ।
ਹਾਂ ਹਾਂ ਸਕੂਲਾਂ ਚ ਵੀ ਹੁੰਦੀਆਂ ਲਾਇਬ੍ਰੇਰੀਆਂ। ਉੱਥੇ ਲਾਇਬ੍ਰੇਰੀਆਂ ਹੁੰਦੀਆਂ ਸਾਡੇ ਸਕੂਲ ਚ ਵੀ ਸੀ, ਇੱਕ ਮੈਡਮ ਜੀ
ਅੱਛਾ- ਅੱਛਾ।
ਹੂੰ ਨੌਕਰੀ ਤਾਂ ਵਧੀਆ ਹੁੰਦੀ ਹੈ ਇਹਨਾਂ ਦੀ, ੳਂਂਝੇ ਹੀ ਬੈਠਣਾ ਹੁੰਦਾ ਬਸ।
ਹੂੰ ਇੱਕ ਵਾਰ ਲੱਗਣ ਦਾ ਹੀ ਔਖਾ, ਉਹ ਤੋਂ ਬਾਅਦ ਅੱਗੇ ਤਾਂ ਸਾਰਾ ਸੌਖਾ ਹੀ ਹੁੰਦਾ ਵੇ ਦੀ ਕੋਈ ਖਾਸ ਜਾੱਬ ਨਹੀ ਹੁੰਦੀ ਹੂੰ, ਇਹਦੀ ਪੇ ਸਕੈਲ ਵੀ ਜ਼ਿਆਦਾ ਹੁੰਦੀ ਆ ਨਾ।
ਕੀ ਹੁੰਦੀ ਆ।
ਪੇ ਸਕੈਲ- ਸੈਲਰੀ।
ਅੱਛਾ, ਹਾਂ ਹਾਂ।
ਹੂੰ।
ਹੋਰ ਸੁਣਾਓ। ਅਪ ਭੈਣ ਕੀ ਕਰ ਰਹੀ ਹੈ ਤੁਹਾਡੀ?
ਬਸ ਵੇਹਲੀ ਏ ਉਹ, ਡੀ ਸੀ ਏ ਕਰਨ ਲੱਗੀ ਆ ਹੁਣ।
ਅੱਛਾ, ਔਵੀ ਡੀ ਸੀ ਏ ਕਰਦੀ ਏ।
ਹੂੰ ਉਹਦੀ ਨਾ ਹਜੇ ਸਟਾਰਟਿੰਗ ਏ।
ਅੱਛਾ, ਹੁਨੇ ਲਗੀ ਆ ਏਸ ਮੰਥ।
ਜਿਵੇਂ
ਹਾਂ ਹੁਣੇ ਲੱਗੀ ਏ।
ਹਾਂ- ਹਾਂ ਹੁਣੇ ਲੱਗੀ ਆ, ਅਜੇ ਤਾਂ
ਅੱਛਾ ਹੋਰ, ਕਿੱਥੇ ਲੱਗੀ ਏ ਉਹ?
ਆ ਯੂਨੀਵਰਸਿਟੀ
ਅੱਛਾ ਚਲੋ ਵਧੀਆ ਗੱਲ ਆ। ਸਕਿੱਲ ਤਾਂ ਬਹੁਤ ਜ਼ਰੂਰੀ ਨੇ ਅੱਜ ਕੱਲ੍ਹ, ਇਕੱਲੀ ਪੜ੍ਹਾਈ ਨਾਲ ਕੁਛ ਨੀ ਬਨਦਾ।
ਹੂੰ, ਇਹ ਨਾ ਡੀ ਸੀ ਏ ਕਰਕੇ ਆਪਾਂ ਕਿਤੇ ਪਾ੍ਇਵੇਟ ਜੋਬ ਤਾ ਕਰ ਹੀ ਸਕਦੇ ਹਾਂ, ਜੇ ਕੁਛ ਹੋਰ ਨੀ
ਹਾਂ- ਹਾਂ ਹੁਣ ਜਿਵੇਂ ਹੋਰ ਨੀ ਟੀਸੀੇ ਟੈਲੀ ਹੁੰਦੀ ਆ ਹੈ ਨਾ, ਏ ਬੇਸਿਕ ਹੁੰਦਾ ਏ, ਚਾਹੇ ਅੱਗੇ ਬੰਦਾ ਉਹੀ ਸਿਖਾ ਦੇ ਦੁਬਾਰੇ। ਕਿਸੇ ਨੂੰ, ਜੋਬ ਮਿਲ ਜਾਂਦੀ ਹੈ ਵਧੀਆ।
ਵੈਸੇ ਵੀ, ਵੈਸੇ ਵੀ ਕਿਤੇ ਬਿਲਿੰਗ ਦਾ ਈਸ਼ੂ ਵੀ ਐਵੇਂ ਹੋ ਜਾਂਦਾ। ਸਕੂਲਾਂ ਚ ਕੋਈ ਵੀ, ਹਾਂ
ਹੂੰ ਜੀ ਐਸ ਟੀ ਵਗੇਰਾ ਕੱਢਣੇ, ਬਹੁਤ ਵਧੀਆ ਹੋਟਲ ਮੈਨੇਜਮੈਂਟ ਵਾਂਗ ਹੋ ਜਾਂਦਾ ਟੈਲੀ ਦਾ ਤਾਂ ਜੇ ਬੰਦਾ ਕਰ ਸਕਦਾ ਆ ਅਕਾਊਂਟੈਂਟ ਵਗੈਰਾ ਦੀ ਨੌਕਰੀ
ਨਾਲ ਸ ਪੇਸ ਕੇਲ ਵੀ ਠੀਕ ਮਿਲ ਜਾਂਦਾ ਪ੍ਰਾਈਵੇਟ ਜਦੋਂ ਸਿੱਖਿਆ ਹੁੰਦਾ।
ਦਸ ਪੰਦਰਾਂ ਹਜ਼ਾਰ ਤ ਕਿਤੇ ਨਹੀਂ ਜਾਂਦੀ।
ਹਾਂ ਐਣ ਕ ਫਿਰ ਖੁੱਦ ਦਾ ਸਰਦਾ ਦਹੋਇਦਾ।
ਹਾਂ ਬਸ ਓਦਾਂ ਹੀ ਹੋ ਜਾਂਦਾ ਫੀਸਾਂ ਫੂਸਾਂ ਨਿਕਲ ਜਾਂਦੀਆਂ ਨੇ।
ਹਮ।
ਮੈਂ ਤਾਂ ਆਪ ਸੋਚ ਰਹੀ ਸੀ ਜੀ ਕਿਤੇ ਮੇਰੀ ਵੀ ਏ ਡਮੀ ਚ ਹੁੰਦੀ ਮੈਂ ਵੀ ਡੀ ਸੀਏ ਤੋਂ ਬਾਅਦ ਕੰਮ ਲੱਗ ਜਾਂਦੀ ਕਿਤੇ ਪਰ ਹੁਣ ਤਾਂ ਮੇਰੀ ਕਲਾਸਾਂ ਵੀ ਰੈਗੂਲਰ ਲੱਗਣਗੀਆਂ।
ਤੁਸੀਂ ਸਟੱਡੀ ਕਰਨੀ ਆ ਨਾ ਬੀ ਏ ਡ ਤਾਂ ਰੈਗੂਲਰ ਹੁੰਦੀ ਆ।
ਹਾਂ ਨਹੀਂ ਸਿੰਪਲ ਵੀ ਤਾਂ ਡਮੀ ਵੀ ਹੋ ਜਾਂਦੀ ਆ ਇੰਟਰਟ ਚੀ ਇੰਟਰ ਰੇਲੀ ਚ ਰੈਗੂਲਰ ਕਲਾਸਾਂ ਲੱਗਦੀਆਂ ਨੇ।
ਅੱਛਾ।
ਹਮ। ਤਾਂ ਕਰਕੇ ਔਖਾ ਆ ਨਹੀਂ ਮੈਂ ਤਾਂ ਗ੍ਰੈਜੂਏਸ਼ਨ ਤਾਂ ਮੈਂ ਸੋਚਿਆ ਸੀ ਡਵੀ ਚੀਜ਼ ਕਰੂੰਗੀ ਮੈਂ।
ਨਹੀਂ ਸ ਹੁਣ ਬੀ ਐਡ ਕਰਨੀ ਆ ਪਤਾ ਉਹ ਤਾਂ ਰੈਗੂਲਰ ਹੀ।
ਹਾਂ ਹਾਂ ਫਿਰ ਉਹ ਤਾਂ ਨੌਲੇਜ ਗੇਨ ਕਰਨ ਲਈ ਕਲਾਸਾਂ ਤਾਂ ਲਾਣੀਆਂ ਹੀ ਪੈਣਗੀਆਂ।
ਹਮ ਬਾਕੀ ਕਰਦੇ ਕਰਦੇ ਪਤਾ ਲੱਗਦਾ ਹੁੰਦਾ।
ਹਾਂ ਉਹੀ ਆ ਬਸ ਐ ਵੀ ਜੇ ਡਮੀ ਚ ਨਾ ਪਤਾ ਜ ਨਹੀਂ ਲੱਗਦਾ ਉਹ ਟੀਚਿੰਗ ਸਕਿਲ ਸਿਖਾਉਦੇ ਨੇ ਬੱਚਿਆਂ ਨੂੰ ਮੋਸਟਲੀ ਬੀਐਡ ਚ ਕਿਉਂਕਿ ਇਹ ਬੀਐਡ ਹੁੰਦੀ ਹੋ ਟੀਚਿੰਗ ਲਾਈਨ ਲਈ ਆ
ਹਾਂ
ਤਾਂ ਕਰਕੇ
ਮਜੀ ਆ
ਬਸ ਹੋਰ ਸੁਣਾ ਤੇਪਤ ਵੱਧ ਕਿਤੇ ਘੁੰਮਣ ਫਿਰਨ ਨੀ ਜਾਂਦੇ ਤੁਸੀਂ
ਅਜ ਵਪਰੇ ਬੜ ਵਪਰੇ ਸਤਾਰਾਂ ਉੱਨੀ ਤੱਕ ਨੇ ਅਹਜ ਹੁਣ ਸਾਰਾ ਲ ਜੂਗਾ
ਅੱਛਾ ਚਲੋ ਕੋਈ ਨਾ ਪੇਪਰਾਂ ਤੋਂ ਬਾਅਦ ਦੇਖਾਂਗੇ ਫੇਰ ਆਪਾਂ ਘੁੰਮਣ ਚੱਲਾਂਗੇ ਕਿਤੇ
ਕਿੱਥੇ ਚੱਲਏ
ਚਲਏ ਕਿਤੇ ਸ਼ਿਮਲੇ ਸ਼ਿਮਲੇ
ਸ਼ਿਮਲੇ ਚੱਲਦੇ ਆ
ਹਾਂਜੀ ਹਾਂਜੀ
ਹਾਂ ਹੋ
ਬਸ ਕੁਛ ਨੀ ਮਹਿੰਦੇ ਮ ਹਾਂ ਹਾਂ ਸਭ ਵਧੀਆ ਮੰਮੀ ਮੇਰੀ ਨਾਨਕੇ ਗਈ ਹੋਈ ਆ ਮੈਂ ਘਰੇ ਆ ਭਰਾ ਵੀ ਮੇਰਾ ਮੰਮੀ ਨਾਲ ਹੀ ਤੁਰ ਪੈਂਦਾ ਫਿਰ ਮੇਰੇ ਨਾਨਕੇ ਉਹਦਾ ਜੀਅ ਬਹੁਤ ਲੱਗਦਾ ਆ ਉਹ ਨਾਈਥ ਚ ਹੋਇਆ ਇਸ ਵਾਰੀ ਐਨਸੀ ਸੀ ਦੀ ਤਿਆਰੀ ਕਰ ਰਿਹਾ ਸੀ ਨਾਲ ਨਾਲ ਉਹ ਹਮ ਸਿਲੈਕਟ ਹੋ ਗਿਆ ਐਨਸੀ ਸੀ ਚ
ਵਧੀਆ
ਹਮ ਉਹਨਾਂ ਦੇ ਕੋਚ ਬਹੁਤ ਵਧੀਆ ਨੇ ਫਿਰ ਅਗਲੇ ਸਾਲ ਉਹਨਾਂ ਨੂੰ ਨਾ ਟ੍ਰੇਨਿੰਗ ਵੀ ਲੈ ਕੇ ਜਾਣਗੇ ਰੋਤਕ
ਅੱਛਾ ਵਧੀਆ ਵਗੈਰਾ ਕੀਤੇ ਹੋਏ ਨਾ ਪਹਿਲਾਂ ਪ੍ਰੋਵਾਈਡ ਕਰ ਲੈਂਦੇ ਆ ਬੱਚੇ ਨੂੰ ਜਿਵੇਂ ਹੁਣ ਬਾਕੀ ਬੱਚੇ ਨੋਰਮਲ ਸਟੱ ਕੀਤੀ ਹੈ ਕੀਤੀ ਉਹਨਾਂ ਨੂੰ ਜਿਆਦਾ ਸ਼ਨ ਹੁੰਦੀਆਂ ਨੇ
ਹਾਂ ਹਾਂ ਨਾਲੇ ਉਹ ਵੀ ਬਹੁਤ ਫਾਇਦੇ ਹੁੰਦੇ ਨੇ ਹੁਣ ਜਿਵੇਂ ਮੇਰੀ ਇੱਕ ਫਰੈਂਡ ਹੈ ਰਮਨ ਉਹਦੇ ਨਾ ਮਤਲਬ ਏਥ ਕਲਾਸ ਤੋਂ ਐਨਸੀ ਸੀ ਕੀਤੀ ਸੀ ਪਲਸ ਟੂ ਤ ਕੋ ਟ ਪਾਂਡੋ ਦੀ ਪਲੇਅਰ ਹੈ ਜਿਹਦੇ ਵਿੱਚ ਉਹਨੂੰ ਐਡਮਿਸ਼ਨ ਤਾਂ ਮਿਲੀਓ ਮਿਲੀ ਹੈ ਨਾਲੇ ਇੱਕ ਤਾਂ ਕਿਿਵੇਂ ਗੇਮਜ਼ ਵਗੈਰਾ ਦੇ ਨਾ ਉਹਦੇ ਫੀਸ ਚ ਡਿਸਕਾਊਂਟ ਮਿਲਿਆ ਉਹਨੂੰ ਨਾਲੇ ਉਹਦੀ ਡਾਇਟ ਫ੍ਰਰੀ ਹੈ ਜਿਹੜੀ ਸਪੋਰਟਸ ਉਹ ਕਰੂਗੀ ਟਾਈ ਕਮਾਂਡੋ ਹਨਾ ਡਾਇਟ ਫ੍ਰਰੀ ਹੈ ਬਾਕੀ ਕੁਛ ਵੀ ਫ੍ਰੀ ਹੈ ਤੇ ਪੰਜ ਪਰਸੈਂਟ ਪ੍ਰੇਸ ਮਾਰਕਸ ਮਿਲਣਗੇ ਉਹਨੂੰ
ਹਾਂ ਇਹਦੇ ਚ ਮਿਲਦੀਆਂ ਜ਼ਿਆਦਾ ਨੰਬਰ ਮਿਲਦੇਨਾ ਐਨਸੀ ਸੀ ਵਾਲਿਆਂ ਨੂੰ
ਹਾਂਜੀ
ਵਧੀਆ ਬਸ ਤਾਂ ਉਹਦੇ ਨੰਬਰ ਘੱਟ ਆਉਂਦੇ ਆ ਥੋੜੇ ਜਿਹੇ ਇਹਦੇ ਨਾਲ ਜੁੜ ਜਾਣਗੇ
ਹਾਂ ਹਾਂ ਇਹ ਹੀ ਆ ਬੱਸ
ਹੋਰ
ਬਹੁਤ ਫਾਇਦਾ ਹੁੰਦਾ ਹੈ ਨਾਲ ਸਪੋਰਟਸ ਕਰੀ ਦਾ
ਹਮ ਤੁਸੀਂ ਨੀ ਜਾਣਾ ਫਿਰ ਨਾਨਕੇ
ਮੈਂ ਦੀਦੀ ਉਹ ਡੀ ਸੀ ਏ ਕਰੀ ਜਾਂਦੀ ਹ ਨਾ ਮੇ ਰੋਜ਼ ਕਲਾਸ ਲੱਗਦੀ ਹੈ ਮੈਂ ਕਿਵੇਂ ਬਾਗ ਜਾਾ ਦੇਖ ਖਾਂਗੀ ਸ਼ਨੀਵਾਰ ਐਤਵਾਰ ਕਦੇ ਅਗਲੇ ਹਮ ਮੇਰੀ ਦੀਦੀ ਹੁਣੀ ਤਾਂ ਬੁਲਾ ਰਹੇ ਨੇ ਮੈਨੂੰ ਮੈਨੂੰ ਟਾਈਮ ਹੀ ਨਹੀਂੀ ਲੱਗਦਾ
ਸਾਰਾ ਟਮ ਘਰੇ ਘਰੇ ਇੱਕ ਲਾਈਫ ਬੋਰ ਦੀ ਹੋ ਜਾਂਦੀ ਆ
ਹੋਰ ਦੀਦੀ ਇਹ ਤਾਂ ਅਸੀਂ ਜਾਇਆ ਹੈ ਹੁਣ ਅਸੀਂ ਚੰਡੀਗੜ੍ਹ ਗਏ ਸੀ। ਘੁੰਮਣ ਇੱਕੇ ਦਿਨ ਲਈ ਕਿਉਂਕਿ ਫੇਰ ਜਾਣਾ ਹੁੰਦਾ ਹੈ। ਰੋਜ਼ ਇੰਸਟਿਊਟ ਛੁੱਟੀ ਨਹੀਂ ਮਾਰ ਸਕਦੇ।
ਹਮ। ਚੰਡੀਗੜ੍ਹ ਕਿੱਥੇ ਘੁੰਮ ਗਏ ਫੇਰ
ਚੰਡੀਗੜ੍ਹ ਅਸੀਂ ਉਹ ਸ਼ਿਮਲੇ ਰੋਡ ਕੇ ਨ ਘੁੰਮਣ ਗਏ ਸੀ। ਬਹੁਤ ਵਧੀਆ ਜਗ੍ਹਾ ਸੀ। ਦੀਦੀ ਉੱਧਰ ਜਿਵੇਂ ਪਹਾੜਾਂ ਦੇ ਜੇ ਕੋਲ ਬਾਗ ਜਾਂਦੇ ਆ ਹਨਾ ।ਐਡੇ- ਐਏਡੇ ਬਾਗ ਹੁੰਦੇ ਆ, ਉੱਧਰ ਲੀਚੀਆਂ ਦੇ ਅੰਬਾਂ ਦੇ ਚੀਕੂਆਂ ਦੇ ਬਹੁਤ ਵਧੀਆ ਹੈ। ਏਧਰ ਤਾਂ ਮੌਸਮ ਵੀ ਬਹੁਤ ਠੰਡਾ ਰਹਿੰਦਾ ਆ। ਬਿਨਾਂ ਕਿਸੇ ਪੱਖੇ ਹਵਾ ਤੋਂ ਪੈਣਾ ਥੱਲੇ ਬਹਿ ਜਾਂਦੇ। ਏ ਸੀ ਵਰਗੀ ਹਵਾ ਮਿਲਦੀ ਹੈ। ਉੱਧਰ ਤਾਂ ਤੇ ਚਬਚਾ ਜਿੱਦਾਂ ਜੇ ਬੰਦਾ ਡੁੱਬਕੀ ਲਾ ਲਏ ਨਾ ਮਰ ਜੇ ਹੱਥ ਸਨਾਲੀ ਫੇਰ ਲੇ ਚ ਬੱਚੇ ਜ ਤਾਂ ਇਨਾ ਠੰਡਾ ਨ ਦਾ ਪਾਣੀ ਜਮਾ।
ਓਧਰ ਗਰਮੀ ਨੀ ਪੈਂਦੀ ।ਆਪਣੇ ਇੱਧਰ ਤਾਂ ਹੁਣ ਗਰਮ ਹੁੰਦਾ ਪਾਣੀ।
ਨਾ- ਨਾ ਉੱਧਰ ਤਾਂ ਮਤਲਬ ਬਹੁਤ ਠੰਡੇ ਫੇਰ ਉਹ ਪਹਾੜਾਂ ਚ ਆ ਗਿਆ। ਨਾ ਕੁੱਛ ਉੱਧਰ ਗਰੀਨਰੀ ਨੀ ਹੈ ।ਤੁਸੀਂ ਦੇਖਲੋ, ਪੰਜ- ਪੰਜ ਕਿੱਲਿਆਂ ਚ ਏਡੇ- ਐਏਡੇ ਪੇੜ
ਹਮ। ਤਾਂ ਕਰਕੇ ਵੀ ਆ
ਲੱਖਾਂ ਦੇ ਹਿਸਾਬ ਨਾਲ ਪੇੜ ਹੋਣੇ ਉੱਥੇ, ਵੀਹ- ਵੀਹ, ਤੀਹ ਦੀ ਕਿੱਲੇ ਨੇ ਉੱਧਰ ਲੋਕਾਂ ਦੇ ਬਾਗ ਫੇਰ ਇੰਨੀ ਗਰੀਨਰੀ ਚ ਕਿੱਥੇ ਗਰਮੀ ਆ ਜੂਗੀ।
ਹਾਂ ।ਤਾਂ ਹੈ ਹੀ ਆ।
ਹਮ। ਬਸ ਬਹੁਤ ਵਧੀਆ ਸੀ। ਤਾਂ
ਚਲੋ ਵਧੀਆ ਘੁੰਮਿਆ ਆਣਾ ਤਾਂ ਪੈਂਦਾ ਹੀ ਆ ਵਾਬ ਉਹ ਸਵੇਰੇ
ਹਾਂ। ਲੋਕ ਤਾਂ ਬਹੁਤ ਜਾਂਦੇ ਨੇ ਘੁੰਮਣ ਗਰਮੀਆਂ ਚ ਚ ਅਸੀਂ ਗਏ ਸੀ। ਉੱਧਰ ਸ਼ਿਮਲੇ ਰੋਡ ਪਦਾ ਸੜਕਾਂ ਭਰੀਆਂ- ਭਰੀਆਂ ਗੱਡੀਆਂ ਨਾਲ ਲੈਂਦੀ ਹਾਂ ਗੱਡੀਆਂ ਜਾ ਰਹੀਆਂ ਸੀ। ਸ਼ਿਮਲੇ ਨੂੰ
ਹਮ- ਹਮ।
ਸਾਰਿਆਂ ਨੂੰ ਛੁੱਟੀਆਂ ਪੈ ਗਈਆਂ। ਸਾਰੇ ਘੁੰਮਦੇ ਫਿਰਦੇ ਨੇ
ਹਾਂ।
ਹਾਂਜੀ। ਤੁਹਾਡੇ ਪੇਪਰ ਹੋ ਜਾਣਗੇ ਫੇਰ ਆਪਾਂ ਵੀ ਦੇਖਾਂਗੇ ਕਿਤੇ ਜਾਵਾਂਗੇ।
ਹਾਂ। ਹਾਂਜੀ ਤਾਂ ਮੇਰੇ ਪ ਬਸ ਰਹਿੰਦੇ ਆ ਫ ਚੱਲਦੇ ਹ ਕਿਤੇ
ਹਮ। ਹੋਰ ਸੁਣਾਓ, ਮਾਮੇ ਹੁਣੇ ਕੀ ਕਰਦੇ ਨੇ।
ਗਿਰਲੇ ਖਾ ਲੈ ਪਕਾ ਲੈ ਬਸੋਰ ਸੀ।
ਅੱਛਾ। ਠੀਕ ਹੈ ਸਾਰੇ
ਸਾਰੇ ਵਧੀਆ ਤੁਸੀ, ਹਾਂ- ਹਾਂ ਠੀਕ ਨੇ।
ਚਲੋ ਵਧੀਆ।
ਹੋਰ, ਹੋਰ ਬਸ ਵਧੀਆ ਤੁਸੀਂ ਦੱਸੋ?
ਵਧਿਆ। ਕਦੋਂ ਕਰਾ ਰਹੇ ਹੋ ਤੁਸੀਂ ਫਿਰ
ਤਾ ਲੱਭ ਗਿਆ।
ਅੱਛਾ। ਹ ਹੁਣ ਤਾਂ ਬਹੁਤ ਹੀ ਕਾਹਲੀ ਆ ਤੁਹਾਡੇ ਵਿਆਹ ਦੀ
ਕ ਨੀ ਕਈ
ਹੋਰ ਅਸੀਂ ਤਾਂ ਚਾਰ- ਪੰਜ ਸਾਲਾਂ ਤੋਂ ਵੇਟ ਕਰ ਰਹੇ। ਹ ਸਾਡੀ ਬਬੀ ਧੀਆਂ ਦਾ ਵਿਆਹ ਕਾ ਕਾ ਹੋਰ ਸਾਨੂੰ ਤਾਂ ਛੋਟੇ ਹੁੰਦੇ ਤੋਂ ਚਾਅ ਵੀ ਤੁਹਾਡੇ ਵਿਆਹ ਚ ਸੀ। ਮੇ ਜਹਾ ਵਿਆਹ ਹੋਊਗਾ ਸਾਡਾ ਹੋਰ, ਵੀਰਾ ਠੀਕ ਹੈ।